ਹੈਲੋ।
ਹੈਲੋ। ਹੈਲੋ।
ਹੈਲੋ ਹਾਂਜੀ। ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕੀ ਹਾਲ -ਚਾਲ ਹੈ।
ਭੈਣ। ਜੀ। ਸਤਿ। ਸ੍ਰੀ। ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ- ਚਾਲ ਹੈ ਕੀ ਕਰ ਰਹੇ ਹੋ।
ਬਸ। ਜੀ। ਵਧੀਆ। ਹੋਰ। ਰੋਟੀ। ਰੋਟੀ। ਖਾ। ਲਈਏ।
ਹਾਂਜੀ। ਹਾਂਜੀ। ਹੋਰ।
ਹੋਰ। ਘਰ। ਪਰਿਵ। ਹਾਂਜੀ। ਹਾਂਜੀ। ਘਰ। ਪਰਿਵਾਰ। ਸਭ। ਠੀਕ।
ਹਾਂਜੀ। ਹਾਂਜੀ। ਸਭ। ਵਧੀਆ।
ਹਮ।
ਹੋਰ। ਹੋਰ। ਸੁਣਾਓ।
ਬਸ ਜੀ।
ਅੱਛਾ ਚਲੋ, ਹੋਰ ਜੋ ਐਤਕੀ ਛੁੱਟੀਆਂ ਚ ਕੀ ਕੀਤਾ ਫਿਰ ਤੁਸੀਂ।
ਬਸ ਜੀ ਇੱਦਾਂ ਹੀ ਗਏ ਸੀ ਆਪਾਂ ਦਿੱਲੀ ਗਏ ਸੀ।
ਅੱਛਾ ਹੋਰ ਕਹਿੰਦਾ ਰਿਹਾ ਦਿੱਲੀ ਦਾ ਟੂਰ।
ਬਹੁਤ ਜੀ ਹੈਗਾ ਜੀ ਪੋਪੂਲੇਸ਼ਨ ਬਹੁਤ ਹੈਗੀ ਜੇ
ਅੱਛਾ। ਹਾਂ ਐ ਤੇ ਹੈਗੀ ਏ ਟ੍ਰੈਫਿਕ ਵੀ ਬਹੁਤ ਏ ਕਿਉਂਕਿ ਓ ਸਾਰਾ ਨਾ ਐਨ ਸੀ ਆਰ ਏਰੀਆ ਐ ਨਾ ਸਾਰਾ। ਏਸ ਵਜ੍ਹਾ ਨਾਲ ਬੜੀ ਜਿਆਦਾ ਟ੍ਰੈਫਿਕ ਵਗੈਰਾ ਹੈਗੀ ਏ ਜਿਸ ਵਜ੍ਹਾ ਨਾਲ ਜ਼ਿਆਦਾ ਦਿੱਕਤ ਏ। ਅਸੀ ਤੇ ਓਧਰ ਗਏ ਸੀ। ਹੂੰ। ਅਸੀ ਤੇ ਗਏ ਸੀ ਐਧਰ ਮੋਹਾਲੀ ਵਾਲੀ ਸਾਈਡ, ਐਲ ਆਈ ਸੀ ਦੀ ਤਰਫ਼। ਓ ਅ ਸਾਰਾ ਗਿਆ ਸੀ। ਅ ਕਿਧਰੇ ਘੁੰਮਣ ਫਿਰਨ ਗਏ ਸੀ ਅ ਇੱਥੇ ਮੋਹਾਲੀ, ਅੱਗੇ ਗਏ ਆਂ ਫੇਰ ਐਥੇ ਰੋਤਾਂਗ ਵਾਲੀ ਸਾਈਡ, ਫੇਰ ਰੋਤਾਂਗ ਤੋਂ ਵਾਪਸੀ ਚ ਅਸੀ ਗਏ ਆਂ ਓ ਹਿਡਿੰਬਾ ਦੇਵੀ ਮੰਦਿਰ ਹੈਗਾ ਸੀ, ਓਥੇ ਗਏ ਆਂ। ਬਹੁਤ ਵਧੀਆ ਮਤਲਬ ਜਦੋਂ ਜਿਹੜੇ ਮੌਸਮ ਵਿਚ ਅਸੀ ਗਏ ਆਂ ਛੁੱਟੀਆਂ ਚ ਬਹੁਤ ਸਨੋ ਪੁਲ ਬੜੀ ਹੈਗੀ ਸੀ।
ਅੱਛਾ ਮੌਸਮ ਹੈਗਾ ਸੀ। ਬਹੁਤ ਅੱਛਾ ਵੈਦਰ ਮਤਲਬ ਬਹੁਤ ਈ ਨਾ ਮਤਲਬ ਜੈਂਝ ਜੈਨ ਕਦੇ ਵੀ ਹੋਲੀਡੇਸ ਹੋਣ ਨਾ ਛੁੱਟੀਆਂ ਹੋਣ ਤਾਂ ਸਾਨੂੰ ਐਈਓ ਈ ਇਲਾਕ ਏਦੀ ਓ ਕਰਨੀ ਚਾਹੀਦੀ ਏ।
ਅੱਛਾ। ਇਸ। ਇਸ। ਵਾਰ। ਤੇ। ਗਰਮੀ। ਬਹੁਤ। ਪੈਂਦੀ। ਹੈ। ਇੱਥੇ।
ਸਹੀ ਗੱਲ ਏ ਬੜੀ ਗਰਮੀ ਹੈਗੀ, ਗਰਮੀ ਵੀ। ਤਾਂ ਇਹ ਜਿੰਨੇ ਏਸੀ ਲੱਗੇ ਜਾ ਰਹੇ ਨੇ ਉਹ ਸਾਰੀ ਕਮਰਿਆਂ ਦੀ। ਜਿਹੜੀ ਉਹ ਹੁੰਦੀ ਏ ਗਰਮ ਹਵਾਂ ਬਾਹਰ ਨਿਕਲਦੀਏ ਤੇ ਗਰਮੀ ਜਿਆਦਾ ਹੁੰਦੀ ਹੋਰ। ਹੂੰ। ਹੋਰ ਤੁਹਾਡੀ ਸਾਈਡ ਵੀ ਗਰਮੀ ਹੈਗੀ ਏ?
ਬੋਹਤ ਗਰਮੀ ਹੈਗੀ ਜੀ। ਚਾਲੀ ਡਿਗਰੀ ਸੈਲਸੀਅਸ।
ਸਾਡੇ ਪਾਸੇ ਆਪ ਐਂਜ ਈ ਹੈਗਾ ਐ। ਬੜੀ ਗਰਮੀ ਹੈਗੀ। ਬੋਤ ਜਾਦਾ ਗਰਮੀ ਹੈਗੀ। ਸਮਝ ਨੀ ਆਂਦਾ। ਏ ਸੀ ਚਲਾਈ ਰੱਖਣੇ ਆਂ ਤੇ ਤਾਂ ਜਾ ਕੇ ਥੋੜ੍ਹਾ ਟਾਈਮ ਪਾਸ ਹੁੰਦਾ ਏ।
ਅੱਛਾ ਅੱਛਾ।
ਹੋਰ ਸੁਣਾਓ।
ਏਸੀ ਵਜੇ ਤੋਂ ਹੀ ਹੁੰਦੀ ਪੀ ਗਰਮੀ ਸਾਰੀ।
ਹਾਂ ਹਾਂ ਸਹੀ ਗੱਲ ਏ। ਏ ਅੱਜ ਕੱਲ੍ਹ ਪਹਿਲੇ ਟਾਈਮ ਵਧੀਆ ਹੈਗੇ ਸੀ ਜਦੋਂ ਅ ਪੇੜ ਪੌਦੇ ਹੁੰਦੇ ਸੀ ਅੱਜ ਕੱਲ ਉਹ ਚੀਜ਼ਾਂ ਹੈ ਈ ਨੀ ਏਸੀ ਲੱਗੇ ਹੋਏ ਨੇ ਬਾਹਰ ਸਾਰੀ ਪੜਾਸ ਬਾਰ ਜਾਰੀ ਏ। ਪੇੜ ਕੱਟੀ ਜਾ ਰਹੇ ਨੇ। ਪੇੜ ਕੱਟੀ ਜਾ ਰਹੇ ਨੇ। ਸਾਰਾ ਇਨਵਾਇਰਮੈਂਟ ਔਦੀ ਵਜ੍ਹਾ ਨਾਲ ਸਾਰਾ ਖ਼ਰਾਬ ਹੋ ਜਾਂਦਾ ਐ। ਹਵਾ ਕਿੱਥੋਂ ਆਵੇ। ਹਵਾ ਤੇ ਪੇੜ ਪੌਦਿਆਂ ਨਾਲ ਈ ਆਣੀ। ਪੇੜ ਪੌਦੇ ਈ ਨੀ ਹੈਗੇ ਤੇ ਹਵਾ ਕਿੱਥੋਂ ਆਣੀ।
ਦਿੱਲੀ ਚ। ਦਿੱਲੀ ਚ ਵੀ ਨੀ ਹੈਗੇ ਜੀ ਬਿਲਕੁਲ ਵੀ ਪੇੜ ਪੌਦੇ।
ਸਹੀ ਗੱਲ ਏ ਬਿਲਕੁਲ ਵੀ ਨੀ ਹੈਗੇ।
ਹੁਂ।
ਜਿੱਥੇ ਜਿੱਥੇ ਐ ਹੁਣ ਪਿੰਡਾਂ ਵਗੈਰਾ ਪਿੰਡਾਂ ਵਗੈਰਾ ਚ ਜਾਓ ਓਥੇ ਕੋਈ ਇੰਨੀ ਏ ਸੀ ਦੀ ਜ਼ਰੂਰਤ ਥੋੜ੍ਹੀ ਪੈਂਦੀ ਏ ਗਾਂਵ ਏਚ। ਲੋਕੀ ਰਹਿੰਦੇ ਪਏ ਨੇ। ਸਿੰਪਲ ਪੱਖੇਆਂ ਦੇ ਨਾਲ ਈ ਕਿਉਂਕਿ ਪੇੜ ਪੌਦੇ ਹਰਿਆਲੀ ਹੈਗੀ। ਹਰਿਆਲੀ ਨਾਲ ਗਰਮੀ ਥੋੜੀ ਲੱਗਣੀ ਏ। ਹੁਣ ਸ਼ਹਿਰਾਂ ਦੇ ਵਿੱਚ ਇੰਨਾ ਪ੍ਰਦੂਸ਼ਣ ਏ ਇੰਨੀ ਗੱਡੀਆਂ ਨੇ ਧਵਨੀ ਪ੍ਰਦੂਸ਼ਣ ਹੋ ਰਿਹਾ ਐ। ਇਨਾਂ ਐਨਵਾਇਰਮੈਂਟ ਨੂੰ ਪੂਰਾ ਗੰਦਾ ਕੀਤਾ ਹੋਇਆ ਏ। ਹੋਰ ਸੁਣਾਓ
ਬਸ ਜੀ ਵਧੀਆ
ਹੋਰ ਆਵਾਂਗੇ ਆਵਾਂਗੇ ਹੋਰ ਤੁਹਾਡਾ ਉਹ ਕੀ ਕਹਿੰਦੇ ਨੇ ਹੋਰ ਰਾਤ ਰੂ ਦੀ ਡਿਨਰ ਦੀ ਤਿਆਰੀ ਹੋ ਗਈ ਹੈ
ਹਾਂ ਬਸ ਹੋਣ ਲੱਗੀ ਤੁਸੀਂ ਜੋਬ ਜੂਬ ਕਰਦੇ ਹੋ ਜੋਬ ਜਬ ਕਰਦੇ ਹੋ ਕੋਈ
ਨਾ ਨਾ ਜੋਬ ਨੀ ਕਰਦੀ ਬਸ ਘਰ ਹੀ ਆ ਬੱਚਿਆਂ ਨਾਲ ਲਈ ਟੈਮ ਨੀ ਮੇਲਦਾ ਜੋਬ ਕਰਨੀ ਹੈ
ਅੱਜ ਕੱਲ੍ਹ ਮਹਿੰਗਾਈ ਵੀ ਤਾਂ ਵੇਖੋ ਜੀ ਕਿੰਨੀ ਹੋ ਗਈ ਹੈ।
ਉਹ ਬਸ ਸਟੀਿਚਿੰਗ ਵਗੈਰਾ ਕਰ ਲੈਂਦੇ ਆਾਂ ਥੋੜੀ ਬਹੁਤੀ ਸਟਿਚਿੰਗ ਕਰਕੇ ਟਾਈਮ ਪਾਸ ਹੋ ਜਾਂਦਾ ਹੋਰ ਕੀ ਹੈ
ਅੱਛਾ
ਹੋਰ ਇਸ ਤੋਂ ਜਿਆਦਾ ਬੱਚੇ ਫੇਰ ਘਰ ਅਗਰ ਚੇ ਛੋੜ ਜਈਏ ਫੇਰ ਨੀ ਕੰਮ ਚੱਲਦਾ ਨਾ ਐਵੇਂ
ਹਾਂਜੀ ਹਾਂਜੀ ਹਮ ਤੇ ਮੈਂ ਤੇ ਜੋਬ ਕਰਦਾ ਜੀ
ਅੱਛਾ ਕਿਹੜੀ
ਇਓ ਬੈਂਕ 'ਚ ਕਰਦਾ ਜੀ
ਅੱਛਾ ਚਲੋ ਵਧੀਆ ਕਿਹੜੇ ਬੈਂਕ ਚ
ਇਹ ਬੜੌਦਾ ਹੈਗਾ ਨਾ
ਹਾਂਜੀ ਹਾਂਜੀ।
ਹਾਂਜੀ ਔਥੇ ਜਗਾਦਰੀ ਆਲਾ।
ਚਲੋ, ਚਲੋ ਵਧੀਆ ਹੋਰ ਕੀ ਏ।
ਮਿਲ ਜਾਂਦੀ ਤ੍ਰੀਹ ਹਜ਼ਾਰ ਤੀਹ ਚਾਲੀ ਹਜ਼ਾਰ ਮਿਲ ਜਾਂਦੇ ਨੇ।
ਹੂੰ ਚਲੋ ਵਧੀਆ ਐ। ਕੰਮ ਚੱਲ ਅੱਜ ਕੱਲ ਵੈਸੇ ਵੀ ਦੋ ਬੰਦੇ ਕੰਮ ਕਰਨ ਤੇ ਤਾਂ ਗੱਡੀ ਚੱਲਦੀ ਏ ਐਵੇਂ ਨੀ ਚੱਲਦੀ ਜਦੋਂ ਤੱਕ ਦੋ ਬੰਦੇ ਨੀ ਕੰਮ ਕਰਦੇ ਨਾ ਫੈਮਲੀ ਦੇ ਤਾਂ ਤੱਕ ਨਹੀਂ ਗੱਡੀ ਚੱਲਦੀ ਹੋਰ ਸੁਣਾਓ।
ਵਧੀਆ ਜੀ ਬਸ
ਚਲੋ ਹੋਰ ਹੁਣ ਅੱਗੇ ਕੋਈ ਤੁਹਾਡਾ ਹੈਗਾ ਹਾਂਜੀ -ਹਾਂਜੀ ਅੰਮ੍ਰਿਤਸਰ ਅਸੀਂ ਗਏ ਆਂ ਕਾਫ਼ੀ ਵਾਰ ਗਏ ਆਂ। ਕਾਫ਼ੀ ਵਾਰ ਉਹ ਆਏ ਹਾਂ ਅਸੀਂ ਜਦੋਂ ਛੋਟੇ- ਛੋਟੇ ਹੁੰਦੇ ਸੀ ਤਾਂ ਵੀ ਗਏ ਹਾਂ ਬਹੁਤ ਮਤਲਬ
ਤੋ ਵਧੀਆ ਹੋ ਗਿਆ।
ਹਾਂ ਬਹੁਤ ਅੱਛੀ ਜਗ੍ਹਾ ਹੈਗੀ ਅੰਮ੍ਰਿਤਸਰ ਜਿਹੜੇ ਸਿੱਖਾਂ ਦੇ ਗੁਰੂ ਹੈਗੇ ਕਿ ਸੀ। ਉਹਨਾਂ ਦਾ ਹੈਗਾ। ਧਾਰਮਿਕ ਸਥਲ ਇੱਥੇ ਤੇ ਜਦੋਂ ਮਰਜ਼ੀ ਛੁੱਟੀਆਂ ਚਲੇ ਜਾ ਭਾਵੇਂ ਜਦੋਂ ਮਰਜ਼ੀ ਚਲੇ ਜਓ।
ਚਲੇ
ਮਤਲਬ ਬਾਰਾਂ ਮਹੀਨੇ ਇੱਥੇ ਭੀੜ ਹੁੰਦੀ ਹੈ ਇਥੇ ਬੜੀ ਜਿਆਦਾ ਗਰਮੀ ਐਮ ਮੌਸਮ ਵਿ ਤੇ ਜਾਣ ਦਾ ਅੰਮ੍ਰਿਤਸਰ ਫਾਇਦਾ ਹੀ ਨਹੀਂ ਹੈਗਾ ਕਿਉਂਕਿ ਗਰਮੀ 'ਚ ਗਰਮੀ 'ਚ ਭੀੜਾਂ ਬੜੀ ਹੁੰਦੀਆਂ ਨੇ ਤੇ ਦੋ ਤਿੰਨ ਮਹੀਨੇ ਤੋਂ ਬਾਅਦ ਜਾਓ ਨਾ ਫੇਰ ਥੋੜਾ ਆਰਾਮ ਆਉਂਦਾ ਏ।
ਹੂੰ
ਮਤਲਬ ਜਗ੍ਹਾ ਬਹੁਤ ਅੱਛੀ ਮਤਲਬ ਐਂਜ ਲੱਗਦਾ। ਅੰਦਰ ਜਾ ਕੇ ਐਵੇਂ ਲੱਗਦਾ ਹੈ ਨਾ ਕਿ ਅਸੀਂ ਸਵਰਗ ਵਿੱਚ ਪਹੁੰਚ ਗਏ ਹਾਂ ਅੰਮ੍ਰਿਤਸਰ ਇੱਕ ਹੈਗਾ। ਮਤਲਬ ਸਿੱਖਾਂ ਦਾ ਬਹੁਤ ਅਛਾ ਉਹ ਤੇ ਹਰ ਜਗ੍ਹਾ ਤੋਂ ਹਰ ਧਰਮ ਦੇ ਬੰਦੇ ਆਉਂਦੇ ਨੇ। ਸਿੱਖ ਮੁਸਲਮਾਨ ਹਿੰਦੂ ਮਤਲਬ ਕੋਈ ਐਸਾ ਧਰਮ ਨਹੀਂ ਹੈਗਾ ਕਿ ਜਿਹੜਾ ਨਹੀਂ ਆਂਦੇ। ਬਾਹਰੋਂ ਐ ਹੁਣ ਅੰਗਰੇਜ਼ ਆਂਦੇ ਨੇ। ਫੋਰਨ ਤੋਂ ਉਹ ਵੀ ਇੱਥੇ ਜ਼ਰੂਰ ਹੋ ਕੇ ਜਾਂਦੇ ਨੇ ਕੋਈ ਐਸਾ ਨਹੀਂ ਹੈਗਾ ਕਿ ਨਹੀਂ ਆਂਦੇ। ਪੂਰੀ ਫੈਸਿਲਿਟੀ ਹੈਗੀ ਹੈ ਪੂਰੀ ਹਰ ਚੀਜ਼ ਦੀ ਬਾਹਰ ਹੀ ਨਿਕਲੋ ਰੂਮ ਸਾਰੇ ਹੋਟਲ ਵਗੈਰਾ ਬੰਨੇ ਹੋਏ ਨੇ ਜਿੱਥੇ ਮਰਜੀੀ ਘੁੰਮੋ ਫਿਰੋ। ਕਮਰੇ ਲਓ ਸਵੇਰੇ ਚਾਰ ਦੋ ਵਜੇ ਉਠੋ ਤੇ ਆਪਣਾ ਦਰਬਾਰ ਸਾਹਿਬ ਮੱਥਾ ਟੇਕੋ। ਫਿਰ ਉਸ ਤੋਂ ਬਾਅਦ ਘੁੰਮੋ ਫਿਰੋ।
ਕਹਿੰਦੇ ਟਾਈਮ ਵੀ ਬਹੁਤ ਲੱਗਦਾ ਹੈ।
ਟਾਈਮ ਬਹੁਤ ਲੱਗਦਾ ਹੈ ਕਿਉਂਕਿ ਦੇਖੋ ਚਾਰੋਂ ਪਾਸਿਓ ਸੰਗਤ ਆਂਣੀ ਹੈ। ਤੇ ਕੁਛ ਇਹਨਾਂ ਦਾ ਅੰਮ੍ਰਿਤਸਰ ਗੁਰੂ ਰਾਮਦਾਸ ਦੀ ਨਗਰੀ ਹੈਗੀ ਉਹ ਹੈ ਹੀ ਐਂਜ ਈ ਆ। ਤੇ ਸਾਰੇ ਪਾਸ ਸੰਗਤ ਆਉਂਦੀ ਪਈ ਏ। ਹਰ ਟਾਈਮ ਭੀੜ ਹੈ ਕੋਈ ਐਸਾ ਟਾਈਮ ਨੀ ਹੈਗਾ ਕਿ ਤੁਹਾਨੂੰ ਦੋ ਤਿੰਨ ਘੰਟੇ ਤੋਂ ਲੱਗੇਂਗੇ ਲੱਗੇਂਗੇ ਕਿ ਮੱਥਾ ਟੇਕਣ 'ਚ
ਹਾਂ
ਇੰਨਾ ਟਾਈਮ ਤੇ ਲੱਗ ਜਾਂਦਾ ਫੇਰ ਅਗਰ ਉੱਥੇ ਮੱਥਾ ਟੇਕੋ ਇਸ਼ਨਾਨ ਕਰੋ। ਉਸ ਤੋਂ ਬਾਅਦ ਜਲਿਆਂ ਵਾਲਾ ਬਾਗ ਹੈਗਾ। ਉੱਥੇ ਘੁੰਮਣ ਫਿਰਨ ਚਲੇ ਜਾਓ ਅੱਗੇ ਹੋਰ ਥੋੜ੍ਹੀ ਜਾ ਕੇ ਹਵੇਲੀ ਬੰਨੀ ਹੋਈ ਹੈ ਅੰਮ੍ਰਿਤਸਰ ਦੇ ਕੋਲ ਜੰਡਿਆਲੇ
ਬ ਅਜੂਬਾ ਵੀ ਹੈਗਾ ਓਦੇ ਤੇ
ਹਾਂ ਉਹ ਅੰਦਰ ਹੈਗੇ ਉਹ ਅੰਮ੍ਰਿਤਸਰ ਦੇ ਅੰਦਰ ਬਣਿਆ ਅਜੂਬਾ ਉੱਥੇ ਸਾਰੇ ਮਤਲਬ ਜਿਹੜੇ ਸਾਡੇ ਦਸ ਸਿ ਖਾਂ ਦੇ ਦਸ ਗੁਰੂ ਹੈਗੇ ਨੇ ਉਹਨਾਂ ਦੇ ਬਾਰੇ ਦੱਸਿਆ ਹੋਇਆ ਹੈ।
ਪੂਰੀ ਡਿਟੇਲ ਕਿ ਪਹਿਲੀ ਗੁਰੂ- ਗੁਰੂ ਨਾਨਕ ਦੇਵ ਜਿੱਦਾਂ ਲੈ ਕੇ ਉਸ ਤੋਂ ਬਾਅਦ ਲਾਸਟ ਗੁਰੂ ਨਾਨਕ ਉਹ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰਿਆਂ ਦੇ ਬਾਰੇ ਦੱਸਿਆ ਹੋਇਆ। ਉਸ ਤੋਂ ਬਾਅਦ ਅਸੀਂ ਕਿਤੇ ਕਿੱਥੇ ਹੋਰ ਗਏ ਸੀ।
ਹੋਰ ਅਸੀਂ ਕਿੱਥੇ ਗਏ ਹਾਂ ਅੱਗੇ ਹੋਰ ਵੀ ਕਿਧਰੇ ਗਏ ਹ ਇੱਕ ਤੇ ਹਵੇਲੀ ਹੈਗੀ। ਜੰਡੀਆਲੇ 'ਚ ਤੇ ਹਵੇਲੀ ਤੋਂ ਬਾਅਦ ਅਸੀਂ ਗਏ ਆਂ। ਅਲਫਾਵੰਨ ਮੋਲ ਹੈਗਾ ਆ ਉਥੇ ਹੋ ਕੇ ਆਏ ਆਂ। ਬਹੁਤ ਅੱਛੀ ਮਤਲਬ ਜਲਿਆਂ ਵਾਲਾ ਬਾਗ ਹੋ ਕੇ ਆਏ ਆ।
ਜਲਿਆਂ ਵਾਲਾ ਬਾਗ਼ ਵੀ ਬਹੁਤ ਵਧੀਆ ਹੁੰਦਾ ਕਹਿੰਦੇ।
ਹਾਂ ਉੱਥੇ ਵੀ ਇ ਜਿਹੜੇ ਮਤਲਬ ਇਤਿਹਾਸਿਕ ਦੱਸਿਆ ਹੋਇਆ ਇਤਿਹਾਸ ਦੇ ਬਾਰੇ ਸਾਰਾ ਦੱਸਿਆ ਹੋਇਆ। ਬਹੁਤ ਅੱਛੀ ਜਗ੍ਹਾ ਹੈ ਘੁੰਮਣ ਵਾਸਤੇ ਫਿਰ ਹਾਂ। ਫੇਰ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦਾ ਹੈਗਾ ਏ। ਅ ਗੁਰਦੁਆਰਾ ਇੱਕ ਉੱਥੇ ਹੋ ਕੇ ਆਏ ਹਾਂ। ਅੱਛਾ ਹੋਰ ਹੋਰ ਬੜੀ ਜਗ੍ਹਾ ਹੈਗੀ ਐ ਜਿੱਥੇ ਤਰਨ ਤਾਰਨ ਗੁਰਦੁਆਰਾ ਹੈ ਉੱਥੇ ਉਹ ਕੇ ਆਏ ਹਾਂ ਤਰਨ ਤਾਰਨ ਸਾਹਿਬ ਹੈਗਾ। ਹੋਰ ਬਾਬਾ ਬੁੱਢਾ ਜੀ ਦਾ ਹੈਗਾ ਏ। ਬਹੁਤ ਅੱਛੀ ਬਹੁਤ ਅੱਛੀ ਜਗਾ ਐ ਦਰਬਾਰ ਸਾਹਿਬ। ਬਹੁਤ ਹੁਣ ਅਗਲੀ ਵਾਰੀ ਛੁੱਟੀਆਂ ਚ ਵੇਖਾਂਗੇ ਅਨੰਦਪੁਰ ਸਾਹਿਬ ਦਾ ਪ੍ਰੋਗਰਾਮ ਬਣਾਵਾਂਗੇ।
ਕਿੱਧਰ ਗਏ ਹੋ?
ਬ ਹੁਣ ਜਾਵਾਂਗੇ ਅਗਲੇ ਸੈਟਰਡੇ ਨਾ ਅਨੰਦਪੁਰ ਸਾਹਿਬ ਜਾਵਾਂਗੇ ਹੁਣ ਉੱਥੇ ਦਾ ਪਲੈਨ ਬਣ ਰਿਹਾ ਸਾਡਾ ਥੋੜਾ ਅਨੰਦਪੁਰ ਸਾਹਿਬ ਜਾਂਦੇ ਅੱਠਵਾਂ ਅਜੂਬਾ ਬਣਿਆ ਹੋਇਆ ਨਾ। ਉਹ ਵੇਖਣ ਜਾਵਾਂਗੇ।
ਉਦੇ ਵੀ ਗਏ ਸੀ ਹਰਿਦੁਆਰ ਵੀ ਗਏ ਸੀ ਆਪਾਂ ਤੇ।
ਅੱਛਾ ਹਰਿਦੁਆਰ ਅਸੀਂ ਨੀ ਕਦੇ ਗਏ ਉੱਥੇ ਤੱਕ ਕੀ ਹੈਗਾ ਉੱਥੇ ਅਸੀਂ ਕਦੇ ਨਹੀ ਗਏ ਹੋਏ।
ਬਹੁਤ ਵਧੀਆ ਹੈਗਾ ਜੀ ਓਦੇ ਮਤਲਬ ਇੰਨਾ ਠੰਡ ਠੰਡਾ ਪਾਣੀ ਹੁੰਦਾ ਜੀ ਓਥੇ। ਮਜ਼ਾ ਆ ਜਾਂਦਾ ਨਹਾਣ ਦਾ।
ਹੂੰ, ਨਹੀਂ ਅਸੀਂ ਕਦੇ ਨਹੀਂ ਗਏ ਹਰਿਦੁਆਰ ਜਾਵਾਂਗੇ ਬਸ ਥੋੜ੍ਹਾ ਟਾਈਮ ਨਹੀਂ ਮਿਲਦਾ। ਕੋਈ ਨੀ ਟਾਈਮ ਕੱਢ ਕੇ ਜਾਵਾਂਗੇ। ਹੋਰ ਤੁਸੀਂ ਕਿੱਥੇ ਹੋ ਆਏ ਹੋ ਹੋਰ।
ਮੈਂ ਤੇ ਅੰਮ੍ਰਿਤਸਰ ਵੀ ਗਿਆ ਹੋਇਆ ਤੇ ਦਿੱਲੀ ਦਿੱਲੀ ਵੀ ਗਿਆ ਹੋਇਆ।
ਅੱਛਾ,
ਚਲੋ ਠੀਕ ਥੈਂਕ ਯੂ।
ਹਾਂ ਓਕੇ ਓਕੇ ਠੀਕ ਐ।
ਹ